ਉਹ। ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਠੀਕ ਔ?
ਹਾਂਜੀ ਮੈਂ ਠੀਕ ਆ। ਤੁਸੀਂ ਦੱਸੋ ਤੁਸੀਂ ਠੀਕ ਔ?
ਹਾਂ ਮੈਂ ਠੀਕ ਆ, ਹੋਰ ਘਰ ਸਭ ਠੀਕ ਨੇ?
ਹਾਂਜੀ।
ਮੈਂ ਬਸ, ਸਬਜ਼ੀ ਦੀ ਤਿਆਰੀ ਦੁਪਹਿਰ ਦੀ। ਹਾਂਜੀ-ਹਾਂਜੀ ਆ ਰਹੀ ਏ, ਤੁਆਨੂੰ ਆਂਦੀ ਪਈ ਏ ਮੇਰੀ ਵਾਜ਼? ਆਜ ਤੇ ਮੈਂ ਛੋਲੇ ਬਣਾ ਰਹੀ ਆ, ਸ਼ੁਕਰ ਏ, ਛੋਲੇ ਸਮ ਕੋਚਿਸ ਹਾਂ, ਅੱਛਾ ਠੀਕ ਏ, ਸ਼ੁਕਰ ਹੈ। ਕੁਛ ਸਬਜ਼ੀ ਸੁਬਜੀਏ ਕਿਆ ਛੋਲੇ ਬਣਾਓ ਤੇ ਦਿਨ ਰਾਤ ਦਾ ਕੰਮ ਖਤਮ, ਨਈ ਤੇ ਰਾਤੀ ਦੁਬਾਰਾ ਸੋਚੋ ਕੀ ਬਣਾਣਾ ਏ।
ਹਾਂਜੀ ਜੀ। ਐ ਤੇ ਹੈ। ਸ਼ਨੀਵਾਰ ਤੇ ਵੈਸੇ ਵੀ ਛੋਲੇ ਬਣਦੇ ਨੇ ਸਭ ਦੇ ਕਾਰ। ਹਾਂਜੀ।
ਬੰਦੇ ਨੇ, ਸਹੀ ਗੱਲ ਏ, ਹਾਂ। ਹੋਰ? ਤੁਸੀਂ ਕੀ ਕਰ ਰਏ ਸੀ?
ਮੈਂ ਹੁਨ ਸਵੇਰ ਦਾ ਨਾਸ਼ਤਾ ਕੀਤਾ ਸੀ, ਥੋੜੀ ਦੇਰ ਪੈਲੇ। ਗਿਆਰਾ ਵਜੇ, ਜਿਵੇਂ ਛੁੱਟੀ ਹੂੰਦੀ ਏ ਨਾ ਅੱਜ, ਤੇ ਥੋੜੀ ਲੇਟ
ਫੇਰ ਲੇਟ ਹੋ ਜਾਂਦੇ ਓ ਅੱਛਾ, ਆਂ ਠੀਕ ਏ। ਫਿਰ ਸਵੇਰੇ-ਸਵੇਰੇ ਉੱਠ ਕੇ ਵੀ, ਕਰਨਾ ਵੀ ਕੀ ਹੁੰਦਾ ਏ, ਛੁੱਟੀ ਆਲੇ ਦਿਨ? ਅਰਾਮ ਨਾਲ ਉਠੋ, ਤੇ ਅਰਾਮ ਨਾਲ ਖਾਓ। ਅੱਛਾ, ਠੀਕ ਏ, ਠੀਕ ਏ।
ਤੇ ਮੈ ਕਿਆ ਚੱਲ ਕੱਪੜੇ ਧੁੱਲ ਜਾਨਗੇ।
ਆ ਬਿਲਕੁਲ, ਏ ਵੀ ਜ਼ਰੂਰੀ ਏ ਸਾਰੇ ਕੰਮ ਜਰੂਰੀ ਹੁੰਦੇ ਨੇ। ਸਾਰਾ ਕੁੱਛ ਈ ਕਰਨਾ ਪੈਂਦਾ ਏਨਾ ਬਿਨਾ ਗੁਜ਼ਾਰਾ ਈ ਨੀ ਹੁੰਦਾ।
ਹੋਰ ਕੀ ਦੋ ਦਿਨ ਬਾਦ ਕੱਪੜੇ ਧੋਨੇ ਆਂ।
ਅੱਛਾ।
ਤੇ ਏਡੇ ਸਾਰੇ ਹੋ ਜਾਂਦੇ ਨੇ, ਜਿਵੇਂ ਲੱਗਦਾ ਪਤਾ ਨੀ ਕਿੰਨੇ ਦਿਨ ਤੋ ਧੋਤੇ ਈ ਕੋਈ ਨੀ।
ਆ ਬੱਸ ਕਿਉਕਿ ਗਰਮੀ ਏ ਨਾ, ਗਰਮੀ ਚ ਜਿਆਦਾ ਕੱਪੜੇ ਉਤਰਦੇ ਨੇ। ਫਿਰ ਰੋਜ਼ ਰਾਤ ਦਾ ਨਾਈਟ ਸੂਟ ਵੀ ਹੋ ਗਿਆ, ਦਿਨ ਆਲੇ ਵੀ ਹੋਗੇ, ਬੜੇ ਕੱਪੜੇ ਹੋ ਜਾਂਦੇ ਨੇ, ਨੀ ਪਤ ਪਤਾ ਚੱਲਦਾ ਨਾਂ ਗਰਮੀਆਂ 'ਚ ਤੇ ਵੈਸੇ ਹੀ ਦੁਬਾਰਾ ਕੱਪੜੇ ਰੱਖੇ ਵੀ ਨੀ ਜਾਂਦੇ। ਤੈਹ ਮਾਰ ਕੇ ਉਹ ਤੇ ਹੁੰਦਾ ਬਸ ਧੋਵੋ ਹੁਣ। ਫਟਾਫਟ ਉਹਨਾਂ ਨੂੰ।
ਤੇ ਹੋਰ ਹੁਨ ਨਾਸ਼ਤਾ ਕਰ ਬੈਠੇ ਓ, ਗਿਆਰਾ ਵਜੇ ਕੀਤਾ, ਫੇਰ ਦੁਪਹਿਰ ਦੀ ਤੇ ਫੇਰ ਲੇਟ ਈ ਖਾਓਗੇ।
ਹਾਂਜੀ, ਓ ਦੋ ਵਜੇ ਖਾ ਲਾਂਗੇ, ਸਵੇਰੇ ਹਲਕਾ ਨਾਸ਼ਤਾ ਕੀਤਾ ਸੀ ਨਾ ਓ
ਅੱਛਾ, ਅੱਛਾ, ਅੱਛਾ ਪੋਹਾ ਫੇਰ ਤੇ ਦੋ ਵਜੇ ਤੱਕ ਭੁਖ ਲੱਗ ਜਾਏਗੀ।
ਹਾਂਜੀ।
ਠੀਕ ਏ, ਠੀਕ ਏ, ਠੀਕ ਏ, ਤੇ ਰਾਤੀ ਕਿੰਨੇ ਵਜੇ ਕਰਦੇ ਓ?
ਰਾਤੀ ਜਿਵੇਂ ਸਾਡੇ ਏਥੇ ਨਾ ਟੈਮ ਹੁੰਦਾ, ਅੱਠ ਤੋ ਲੈ ਕੇ ਕੇ ਦੱਸ ਵਜੇ ਤੱਕ ਖਾਣਾ ਹੁੰਦਾ।
ਠੀਕ ਏ, ਠੀਕ ਏ, ਜ ਜਿਸ ਵੇਲੇ ਜਿਹਨੂੰ ਟਾਈਮ ਮਿਲੇ ਖਾ ਲੋ। ਠੀਕ ਏ, ਠੀਕ ਏ, ਠੀਕ ਏ।
ਫੇਰ ਅਸੀ ਤੇ ਗਰਮ, ਛੇ ਸਾਢੇ ਛੇ ਤੱਕ ਆ ਜਾਨੀ ਆਂ।
ਠੀਕ ਏ, ਠੀਕ ਏ।
ਓਹ ਏਥੇ ਦਾ ਟਰੈਫਿਕ ਬੜਾ ਹੁੰਦਾ ਨਾ ਜਿਆਦਾ। ਏਸ ਕਰਕੇ ਜਾਮ ਹੁੰਦਾ, ਬੱਸਾਂ ਵੀ ਨੀ ਆਂਦੀਆਂ ਜਾਂਦੀਆਂ।
ਠੀਕ, ਠੀਕ ਫੇਰ ਟਾਈਮ ਲੱਗ ਜਾਂਦਾ ਬੜਾ। ਟਾਈਮ ਲੱਗਦੈ ਰਸ਼ ਚ, ਤੇ ਜਿਹੜੇ ਪਾਸੇ ਰਸ਼ ਹੋਵੇ ਨਾ
ਹਾਂਜੀ, ਸਾਢੇ ਪੰਜ ਨਿਕਲਦੀ ਆਂ ਓੱਥੋਂ, ਤੇ ਘੰਟਾ ਲੱਗ ਜਾਂਦੈ ਫੇਰ।
ਅੱਛਾ, ਚਲੋ ਕੋਈ ਗੱਲ ਨੀ, ਕੋਈ ਗੱਲ ਨੀ। ਫੇਰ, ਫੇਰ ਜੱਦ ਕੁੱਛ ਕਰਨਾ ਪਵੇ ਨਾ, ਤੇ ਬੰਦਾ ਕਹਿੰਦਾ ਕੋਈ ਗੱਲ ਨੀ। ਪਹਿਲੇ ਥੋੜੀ ਮਿਹਨਤ ਕਰ ਲਵੋ, ਆ ਸਈ ਗੱਲ ਏ।
ਇਹ ਤੇ ਗੱਲ ਹੈਗੀ ਏ।
ਹਾਂ, ਹਾਂ, ਹਾਂ, ਤੇ ਹੋਰ ਤੁਹਾਡੀ ਸਹੇਲੀਆਂ ਠੀਕ ਨੇ ਸਾਰੀਆਂ
ਹਾਂਜੀ, ਹਾਂਜੀ ਤੁਸੀ ਕੀ ਖਾਦਾ ਸੀ ਸਵੇਰੇ?
ਮੈਂ ਤੇ ਅੱਜ ਪਰੌਂਠੀ ਖਾਦੀ ਜੇ, ਮੈਂ ਪਰੌਂ ਵੀ ਸਵੇਰੇ ਪਰੌਂਠੀ ਖਾਂਨੀ ਆਂ, ਨਾਲ ਚਾਹ ਮੇਰੀ ਜ਼ਰੂਰ ਹੋਨੀ ਚਾਹੀਦੀ। ਸਵੇਰੇ-ਸਵੇਰੇ ਦਈ ਨੀ ਖਾਈ ਜਾਂਦੀ ਮੇਰੇ ਕੋਲੋ
ਇਹ ਤੇ ਗੱਲ ਹੋਂਦੀ ਏ, ਬਿਨਾ ਚਾਹ ਤੋਂ ਸਿਰ ਪੀੜ ਹੁੰਦਾ ਪੂਰਾ ਦਿਨ
ਆ, ਮੈਂ ਚਾਹ ਨੀ ਸਵੇਰ ਦੇ ਨਾਸ਼ਤੇ ਵੇਲੇ, ਤੇ ਚਾਹ ਨੀ ਛੱਡ ਸਕਦੀ। ਕਈਂ ਹੁੰਦੇ ਨੇ ਦਹੀ ਨਾਲ ਖਾ ਖਾ ਲੈਂਦੇ ਨੇ ਪਰੌਂਠੀ। ਪਰ ਮੈਂ ਤੇ ਚਾਹ ਨਾਲ ਈ ਮੈਨੂੰ ਪਰੌਂਠੀ ਚਾਈਦੀ ਹੁੰਦੀ ਏ, ਬਿਨਾਂ ਚਾਹ ਤੋ ਤੇ ਮੇਰੀ ਪਰੌਂਠੀ ਅੰਦਰ ਹੀ ਨਹੀਂ ਜਾਂਦੀ। ਇਕ ਗਰਾਂਈ ਖਾਓ ਤੇ ਇੱਕ, ਇੱਕ ਆ ਇੱਕ, ਇੱਕ ਗਰਾਈ ਪਰੌਂਠੀ ਦੀ ਅੰਦਰ ਪਾਓ ਤੇ ਇੱਕ, ਇੱਕ ਸਿਪ ਚਾਹ ਦਾ ਪੀਓ। ਹਾਂ, ਹਾਹਾਹਾ ਹੋਰ ਤੁਸੀਂ ਮੈਂ ਕਹਿ ਰਹੀ ਸੀ, ਮੇਰੀ ਸਹੇਲੀ ਨੇ ਨਾ ਚਦਰਾਂ ਦਾ ਕੰਮ ਸ਼ੁਰੂ ਕੀਤਾ ਜੇ ਨਵਾਂ।
ਅੱਛਾ।
ਹਾਂ ਤੇ ਉਹ ਕਹਿ ਰਹੀ ਸੀ, ਮੇਰੀ ਮਸ਼ਹੂਰੀ ਕਰ ਦੇਣਾ। ਇੰਸਟਾਗ੍ਰਾਮ ਤੇ ਤੇ ਫੇਸਬੁਕ ਦਾ ਪੇਜ ਮੇਰਾ ਮਾਂ ਦੁਰਗਾ ਹੈਫਲੂਮ ਫੋਲੋ ਕਰਾ ਦੇਣਾ ਸਾਰਿਆਂ ਕਲੋਂ ਮੈਂ ਕਿਹਾ ਠੀਕ ਐ ਮੈਂ ਕਹਿ ਦਿਆਂਗੀ।
ਕਰਦਾਂਗੀ ਮੈਂ ਕਰਦਾਂਗੀ।
ਹਾਂ ਮਾਂ ਦੁਰਗਾ ਹੈਂਡਲੂਮਸ ਦੇ ਨਾਮ ਤੋਂ ਕਹਿ ਰਹੀ ਸੀ, ਇੰਸਟਾਗ੍ਰਾਮ ਦਾ ਵੀ ਤੇ ਫੇਸਬੁੱਕ ਦਾ ਪੇਜ ਵੀ ਦੋਨੋ ਫੋਲੋ ਕਰਵਾ ਦੇਣਾ ਆਪਣੀ ਸਹੇਲੀਆਂ ਕੋਲੋਂ ਵੀ, ਤੇ ਆਪ ਵੀ ਕਰ ਲੈਣਾ।
ਠੀਕ ਏ, ਠੀਕ ਏ ਮੈਂ ਕਰ ਦਾਂਗੀ।
ਹਾਂ, ਉਹ ਮੈਨੂੰ ਕਹਿ ਰਹੀ ਸੀ ਕੱਲ ਮਿਲੀ ਸੀ ਸ਼ਾਮੀ ਤੇ ਕਹਿੰਦੀ ਕਿ ਅ ਥੋੜੀ ਮੇਰੀ ਮਸ਼ਹੂਰੀ ਕਰਾ ਦਿਓ, ਮੈਂ ਕਿਹਾ ਕੋਈ ਨੀ ਤੂੰ ਚਿੰਤਾ ਨਾ ਕਰ ਮੈਂ ਕਰਾ ਦਿਆਂਗੀ।
ਹੋਰ ਕੀ ਐ, ਤੇ ਚੰਗੀ ਗੱਲ ਉਹਦੇ ਕੋਲ ਲੋਕੀ ਆਣਗੇ ਖਰੀਦਣਗੇ ਸ
ਖਰੀਦਨਗੇ ਆ, ਸਈ ਗੱਲ ਏ ਕਿਸੀ ਦਾ ਭਲਾ ਹੋਜੇ ਕੀ ਓ ਮੈਂ ਕਿਹਾ ਚੱਲ ਕਰਾ ਦੇਆਂਗੀ, ਕੋਈ ਨੀ ਹਾਂ, ਹਾਂ।
ਤੇ ਤੁ ਤੁਸੀਂ ਨੀ ਕਰਦੇ ਕੋਈ ਬਿਜਨਸ-ਬੁਜਨਸ, ਤੁਸੀਂ ਵੀ ਕਰਲੋ
ਹਾਂ ਕਰਾਂਗੀ ਸਟਾਰਟ ਵੇਖਾਂਗੀ, ਸੋਚ ਤੇ ਰਹੀ ਹਾਂ ਕਿ ਕਰਾਂਗੀ।
ਹੋਰ ਕੀ ਚੰਗਾ ਕੰਮ ਹੈਗਾ, ਆਪਣਾ ਬਿਜਨਸ ਹੁੰਦਾ ਨਾ।
ਹਾਂ, ਹਾਂ ਸਹੀ ਗੱਲ ਏ। ਸੋਚਦੀ ਪਈ ਸੀ, ਉਹ ਮੈਨੂੰ ਕਹਿ ਰਹੀ ਸੀ ਕਰ ਲਓ ਤੁਸੀਂ ਵੀ ਮੈਂ ਕਿਹਾ ਚੱਲ ਮੈਂ ਦੱਸਾਂਗੀ ਅਜੇ ਸੋਚ ਤੇ ਦੱਸਾਂਗੇ ਤੁਹਾਨੂੰ। ਹਾਂ ਪਹਿਲੇ ਤੇ ਮੇਰੀ ਦੁਕਾਨ ਹੈਗੀ ਸੀ। ਤਿੰਨ, ਤਿੰਨ ਸਾਲ ਮੈਂ ਦੁਕਾਨ ਕੀਤੀ ਸੀ ਆਪਣੀ ਤਾਂ ਮੇਰੇ ਤਾਂ ਸੂਟ ਹੈਗੇ ਸੀ ਮੇਰੇ ਕੋਲ ਸੂਟ ਰੈਡੀਮੇਡ ਬਣੇ ਬਣਾਏ ਤੇ ਬਿਨਾਂ ਸਿੱਲੇ ਹੋਏ, ਸੂਟ ਹੁੰਦੇ ਸੀ ਮੇਰੇ ਕੋਲ ਤਿੰਨ ਸਾਲ ਮੈਂ ਇੰਨੀ ਸੋਹਣੀ ਆਪਣੀ ਦੁਕਾਨ ਚਲਾਈ ਸੀ। ਠੀਕ, ਬਸ ਚਲ ਚੱਲਦੀ ਚਲਾਈ ਦੁਕਾਨ ਮੈਨੂੰ ਬੰਦ ਕਰਨ ਪੈ ਕਰਨੀ ਪੈ ਗਈ, ਬਸ ਪਹਿਲੇ ਮੈਂ ਥੱਲੇ ਰਹਿੰਦੀ ਸੀ। ਤੇ ਥੱਲੇ ਮੈਂ ਦੁਕਾਨ ਖੋਲ੍ਹ ਲਈ ਆਪਣੇ ਘਰ
ਹਾਂਜੀ।
ਤੇ ਮੇਰੀ ਸੱਸ ਉੱਤੇ ਰਹਿੰਦੀ ਸੀ, ਤੇ ਫੇਰ ਮੇਰੀ ਸੱਸ ਕਹਿੰਦੀ ਕਿ ਮੈਂ ਥੱਲੇ ਰਹਿਣਾ, ਤੇ ਤੁਸੀਂ ਉੱਤੇ ਆ ਜਾਓ ਫੇਰ ਅਸੀਂ ਕਿਹਾ ਕੇ ਸਾਡੀ ਤੇ ਦੁਕਾਨ ਹੈਗੀ ਹੈ ਥੱਲੇ ਕੀ ਕਰੀਏ ਕਹਿੰ ਦੀ ਨਹੀਂ ਤੇ ਕੋਈ ਨੀ ਦੁਕਾਨ ਵੀ ਤੁਹਾਡੀ ਰਹੇਗੀ। ਤੇ ਤੁਸੀਂ ਥੱਲੇ ਆ ਜਾਇਆ ਕਰਨਾ ਆਪਣੀ ਦੁਕਾਨ ਤੇ ਤੇ ਮੈਂ ਥੱਲੇ ਰਹਿ ਜਾਗੀ ਨਾਲ ਪਿੱਛੇ, ਥੱਲੇ ਆਣ ਦੀ ਆਉਂਦੀ ਦੇਰ ਨੀ ਸੀ, ਤਿੰਨ ਚਾਰ ਮਹੀਨਿਆਂ ਬਾਅਦ ਹੀ ਬਦਲ ਗਈ। ਕਹਿੰਦੀ ਮੈਨੂੰ ਤੇ ਜਗ੍ਹਾ ਥੋੜੀ ਪੈਂਦੀ ਪਈ ਥੋੜ੍ਹੀ ਪੈਂਦੀ ਪਈ ਦੁਕਾਨ ਬੰਦ ਕਰੋ ਦੁਕਾਨ ਬੰਦ ਕਰੋ ਮੇਰੀ ਚੱਲੀ ਚਲਾਈ ਦੁਕਾਨ ਬੰਦ ਕਰਾ ਤੀ।
ਆਪਣੇ ਘਰ ਦਾ ਹੀ ਕੰਮ ਬੰਦ ਕਰਵਾਤਾ ਵੇ
ਦੇਖਲੋ, ਦੇਖਲੋ ਕੋਈ ਕੁਛ ਵੇਖ ਹੀ ਨਹੀਂ ਸਕਦਾ, ਬਾਹਰ ਵਾਲਿਆਂ ਨੂੰ ਤਾਂ ਅਸੀਂ ਕੀ ਕਹਿਣਾ ਆਪਣੇ ਘਰ ਦੇ ਹੀ ਨਹੀਂ ਵੇਖ ਸਕਦੇ ਹੈਗੇ।
ਇਹ ਤੇ ਗੱਲ ਹੈਗੀ ਏ। ਲੋਕੀ ਕਿਸੀ ਦਾ ਵੇਖ ਨੀ ਸੁਖਾਂਦੇ।
ਇਦਰ ਦਾ ਈ ਸੀਗਾ ਕੰਮ।
ਹੋਰ ਕੀ।
ਹਾਂ, ਵੇਖਲੋ ਬਸ ਚਲੀ ਚਲਾਈ ਮੇਰੀ ਦੁਕਾਨ ਬੰਦ ਹੋਗੀ ਮੈਨੂੰ ਬੜਾ ਦੁੱਖ ਹੋਇਆ ਸੀ ਤਾਂ
ਹੋਰ ਕੀ ਦੂਜਿਆਂ ਨੂੰ ਵੇਖ ਕੇ ਖੁਸ਼ ਹੁੰਦੇ ਨੇ ਜਿਹੜੇ ਘਰ ਈ ਚ ਹੁੰਦੇ ਨੇ ਓਨਾਂ ਨੂੰ ਵੇ
ਓ ਨਾ ਸੜ ਦੇ ਨੇ ਬਿਲਕੁੱਲ-ਬਿਲਕੁੱਲ ਬੜਾ ਬੁਰਾ ਹਾਲ ਹੈਗਾ ਜੇ ਬੜਾ ਬੁਰਾ ਹਾਲ ਬਸ ਹੁਣ ਮੇਰੀ ਸੇਲੀ ਨੇ ਸ਼ੁਰੂ ਕੀਤਾ ਸੀ ਕੈਰੀ ਸੀ ਮੈਨੂੰ ਤੁਸੀਂ ਵੀ ਕਰੋ। ਮੈਂ ਕਿਹਾ ਚਲੋ ਵੇਖਣੀ ਆ।
ਮੈਂ ਤੇ ਖੁਦ ਸੋਚਰੀ ਆ। ਮੈਂ ਬਿਜਨਸ ਖੋਲਣਾ ਆਪਣਾ ਜੇੜਾ ਅੱਜ ਕੱਲ, ਅਸੇਸ ਦੀ ਆਂਦੀਆਂ ਨੀ ਹੈ, ਕੁੜੀਆਂ ਦੀਆਂ। ਐ ਜਿਵੇਂ ਕਲੱਚਰ, - ਕਲੁਚਰ।
ਹਾਂ-ਹਾਂ, ਹਾਂ। ਹਾਂ ਬਥੇਰੇ ਆਂਦਾ ਸਮਾਨ। ਆਹੋ ਹਾਂ ਨੀ-ਨੀ। ਹਾਂ ਚੰਗਾ ਐ। ਬੋਤ ਚੰਗਾ ਹੈਗਾ, ਕਰੋ ਤੁਸੀਂ ਵੀ ਕਰੋ। ਓਰ ਕੁੱਜ ਨਾ ਕੁੱਛ, ਕਰਦੇ ਰੈਣਾ ਚਾਹੀਦਾ ਬੰਦੇ ਨੂੰ।
ਹੋਰ ਕੀ।
ਹਾਂ। ਤੇ ਓਈ ਓ ਤੇ ਟ੍ਰੇਨਿੰਗ ਆਪਣੀ ਪੂਰੀ ਕਰੋ, ਜਦੋਂ ਆਓਗੇ। ਤੇ ਨਾਲ-ਨਾਲ ਕਰਦੇ ਰੈਣਾ, ਏ ਵੀ ਕੀਏ।
ਹੋਰ ਕੀ, ਉਹ ਤੇ ਹੁੰਦਾ ਚਲੋ ਪਹਿਲੇ ਲੋਕਾਂ ਨੂੰ ਦੱਸੋ, ਉਸ ਤੋਂ ਬਾਅਦ ਆਉਂਦੇ ਨੇ। ਥੋੜਾ ਟਾਈਮ ਤੇ ਲੱਗਦਾ ਹੀ ਹੈ। ਇੱਕ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ।
ਟਾਈਮ, ਟਾਈਮ ਤੇ ਲੱਗਦਾ ਹੀ ਲੱਗਦਾ ਐ। ਪਰ ਇਹ ਨਾ ਕਿ ਤੁਸੀਂ ਜਿਵੇਂ ਰੱਖੋਗੇ, ਨਾਲ- ਨਾਲ
ਤੁਹਾਨੂੰ ਮੇਰੀ, ਆਵਾਜ਼ ਆ ਰਹੀ ਹੈ। ਤੁਹਾਡੀ ਆਵਾਜ਼ ਕੱਟਦੀ ਪਈ ਏ ਵਿੱਚੇ।
ਫੇਰ ਲੋਕ ਨੈਟਵਰਕ ਪ੍ਰੋਬਲਮ ਹੋਣੀ ਹੈ। ਹੁਣ ਆ ਰੀ, ਠੀਕ ਐ ਹੁਣ ਵਾਜ।
ਹਾਂਜੀ-ਹਾਂਜੀ, ਹੁਣ ਆਈਏ।
ਹੁਣ ਠੀਕ ਐ।
ਹਾਂਜੀ।
ਮੈਂ ਕੈ ਰੀ ਸੀ, ਕੀ ਜਿਵੇਂ ਸਮਾਨ ਜੇ ਲੈ ਕੇ ਆਓਗੇ। ਤੇ ਆਪਣੇ ਸਟੇਟਸ ਤੇ ਪਾਣਾ। ਲੋਕਾਂ ਨੂੰ ਫੋਟੋਆਂ ਭੇਜਣਾ, ਫੇਰ ਜਲਦੀ ਪਤਾ ਚੱਲ ਜਾਂਦਾ ਨਾ ਸਾਰਿਆਂ ਨੂੰ।
ਹੋਰ ਕੀ, ਓਈ ਕਰਾਂਗੇ।
ਹਾਂ ਮੇਰੀ ਸੇਲੀ ਏ, ਜੇੜੀ ਆਪਣੀ ਚਾਦਰਾਂ ਦੀ ਫੋਟੋਆਂ ਪਾਂਦੀ ਏ। ਸਟੇਟਸ ਤੇ ਵੀ ਪਾਂਦੀ ਏ। ਫੇਸਬੁੱਕ ਤੇ ਵੀ ਪਾਂਦੀ ਏ, ਇੰਸਟਾਗ੍ਰਾਮ ਤੇ ਵੀ ਪਾਂਦੀ ਏ, ਸਾਰੀ ਜਗਾ ਪਾਂਦੀ ਏ। ਤੁਸੀਂ ਫੋਲੋ, ਤੁਸੀਂ ਫੋਲੋ ਕਰੋਗੇ ਨਾ। ਤੇ ਤੁਸੀਂ ਵੇਖਣਾ, ਫੇਰ ਸਾਰੀਆਂ ਔਂਦੀਆ ਮਾਂ ਦੁਰਗਾ ਹੈਂਡਲੂਮ ਹਾਂ। ਫੇਸਬੁੱਕ ਦਾ ਪੇਜ ਵੀ ਹੈਗਾ, ਤੇ ਇੰਸਟਾਗ੍ਰਾਮ ਦਾ ਵੀ ਹੈਗਾ।
ਠੀਕ ਏ- ਠੀਕ ਏ, ਵੇਖਾਂਗੀ ਮੈਂ ਕਰ ਲਾਂਗੀ ਫੋਲੋ।
ਹਾਂ, ਆਪਣੀ ਸੇਲੀਆਂ ਕੋਲੋਂ ਵੀ ਕਰਾਣਾ।
ਠੀਕ ਏ ਜੀ, ਠੀਕ ਏ।
ਤੇ ਓ ਓਨਲਾਈਨ ਓਡਰ ਕੋਈ ਦੇਵੇ, ਤੇ ਓਨਾਂ ਨੂੰ ਵੀ ਭੇਜ ਦਿੰਦੀ ਏ ਬਾਰ ਵੀ। ਅ ਕਰਾ ਦਿੰਦੀ ਐ। ਕੋਰੀਅਰ ਵਗੈਰਾ।
ਠੀਕ ਏ- ਠੀਕ ਏ, ਆਪਣੀ ਸਹੇਲੀ ਨੂੰ ਕੈਣਾ ਤੁਸੀਂ, ਕਿ ਕੋਈ ਪੋਸਟਰ- ਪੂਸਟਰ ਟਰ, ਬਣਵਾਂਨਾ ਏ ਤੇ। ਮੇਰੇ ਕੋਲ ਬਣਵਾ ਲੇ ਮੈਨੂੰ ਆਂਦੇ ਨੇ ਸਾਰੇ ਬਣਾਣੇ।
ਠੀਕ ਏ- ਠੀਕ ਏ, ਠੀਕ ਏ ਜਰੂਰ ਮੈਂ
ਪ੍ਰਾਈਜ਼ ਲਿਸਟ ਵਗੈਰਾ, ਤੇ ਓ ਕੀ ਨਾਮ ਏ ਸਾਰਾ ਵਿਖਾਂਦੇ ਨੇ, ਐਥੇ ਐ ਹੈਗਾ, ਐ ਹੈਗਾ। ਸਾਰਾ ਬਣਾ ਲੈਂਨੀ ਆ ਮੈਂ।
ਠੀਕ ਏ- ਠੀਕ ਇ, ਮੈਂ ਦੱਸ ਦਿਆਂਗੀ ਓਨੂੰ ਬਿਲਕੁੱਲ ਠੀਕ ਏ।
ਹਾਂਜੀ, ਹੋਰ? ਕਿਸੀ ਨੇ ਪ੍ਰੋਜੈਕਟ ਵਗੈਰਾ ਦੇਣੇ ਆ। ਓਵੀ ਕਰ ਲੈਂਨੀ ਆ ਮੈਂ।
ਤੇ ਸਕੂਲ ਵਗੈਰਾ ਦੇ? ਠੀਕ ਏ ਠੀਕ ਮੈਂ ਦੱਸਾਂਗੀ, ਜੇ ਕੋਈ ਹੋਇਆ ਨਾ ਜ਼ਰੂਰ ਦੱਸਾਂਗੀ।
ਹਾਂਜੀ।
ਠੀਕ ਹੋਰ, ਹੋਰ ਬਸ ਸਭ ਵਧੀਆ। ਹਾਂ, ਅੱਜ ਸ਼ਨੀਵਾਰ ਦੀ ਛੁੱਟੀ ਹੈਗੀ ਦੇ।
ਇਹ ਤੇ ਚੰਗੀ ਗੱਲ ਹੈਗੀ ਹੈ।
ਹਾਂ, ਬਸ ਗੁੜੀਆ ਆਪਣੀ ਟਿਊਸ਼ਨ ਚੱਲੀ ਗਈ ਏ। ਤੇ ਮੁੰਡਾ ਘਰੇ ਹੀ ਆ ਅੱਜ।
ਅੱਜ ਤੇ ਬਰਸਾਤ ਵੀ ਨੀ ਹੈਗੀ ਨਾ। ਅੱਜ ਅੱਜ ਬੱਚਿਆਂ ਦੀ ਵੈਸੇ ਈ ਛੁੱਟੀ ਅੱਜ ਬਰਸਾਤ
ਬਰਸਾਤ ਨੀ ਹੈ ਪਹਿਲੇ ਬਰਸਾਤ ਦੇ ਪਿੱਛੇ ਦੋ ਛੁੱਟੀਆਂ ਹੋਈਆਂ ਨੇ ਵੱਡੀ ਕੁੜੀ ਦੀ। ਬਸ ਮੌਸਮ ਦਾ ਤਾਂ ਐਵੇ ਈ ਹੈਗਾ। ਹਾਂ। ਚਲੋ ਹੁਣ ਵੇਖਦੇ ਹਾਂ ਅੱਗੇ ਇਹਦਾ ਮੌਸਮ ਜੇ ਗਰਮੀ ਹੋ ਜਾੇ ਤਾਂ ਫਿਰਰ ਬੇਹਾਲ ਹੋ ਜਾਈਦਾ।
ਹੋਰ ਕੀ ਹੁਣ ਬਰਸਾਤ ਰੁਕੀਏ ਤੇ ਫੇਰ ਸਾਰੀ ਹੁਮਸ ਜਿਹੀ ਹੋ ਜਾਂਦੀ ਐ।
ਉਹ ਤੇ ਹੁੰਦੀ ਹੈ ਹੁਣ ਥੋੜੀ ਥੋੜੀ ਹੋਣੀ ਸ਼ੁਰੂ ਹੋ ਗਈ ਜੇ ਫ਼ੇਰ।
ਹੋਰ ਕੀ ਇੱਥੇ ਵੀ ਇਝ ਏ ਧੁੱਪ ਨਿਕਲ ਆਈ ਅੱਜ।
ਹਾਂ। ਐਥੇ ਵੀ ਥੋੜ੍ਹੀ ਥੋੜ੍ਹੀ ਧੁਪ ਆਂਦੀ ਪਈ ਏ ਫੇਰ ਜਾ ਰੀ ਐ ਆ ਰਿਐ ਫਿਰ ਜਾ ਰੀਐ ਐਵੇਂ ਈ ਹੁੰਦਾ ਪਿਆ ਸਵੇਰ ਦਾ।
ਹੋਰ ਕੀ।
ਹਾਂ ਚਲੋ ਤੇ ਕਰੋ ਤੁਸੀਂ ਆਪਣਾ ਕੰਮ। ਮੈਂ ਵੀ ਵੇਖਾਂ ਥੋੜ੍ਹਾ ਬਹੁਤ ਆਪਣਾ ਹਨਾ। ਚਲੋ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ।